ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਹੈਲੋ।
ਹੈਲੋ ਹੈਲੋ ਵਾਜ਼ ਆ ਰਹੀ ਏ ਜੀ ਸਸਰੀ ਕਾਲ ਸਸਰੀ ਕਾਲ ਜੀ ਕਿਵੇਂ ਹੋ?
ਜੀ ਵਾਜ਼ ਨੀ ਆ ਰਹੀ ਜੀ
ਆਵਾਜ਼ ਹੁਣ ਆ ਰਹੀ ਏ ਜੀ ਹਾਂਜੀ ਹਾਂਜੀ। ਕਿਵੇਂ ਓ ਜੀ ਹਾਂਜੀ ਠੀਕ ਆ ਜੀ ਗਰਮੀ ਬੜੀ ਕਰਤੀ ਜੀ। ਗਰਮੀ ਦਾ ਪੁੱਛੋ ਨਾ ਜ ਵੱਟ ਕੱਢੇ ਪਏ ਆ, ਹਾਂਜੀ
ਬਾਰਿਸ਼ ਹੋਣ ਲੱਗੀ ਹੈ ਹਾਂਜੀ-ਹਾਂਜੀ ਵਧੀਆਂ ਜੀ, ਤੁਸੀਂ ਸੁਣਾਓ?
ਵਧੀਆਂ ਐ ਜੀ ਬੱਚਾ ਬੁੱਚਾ ਹਾਂਜੀ
ਹਾਂਜੀ ਅੱਛਾ ਆਵਾਜ਼ ਆਉਂਦੀ ਹੈ ਪੁੰ ਪੂੰ ਆਈਸ ਕਰ੍ਰੀਮ ਦੀ ਰੇਹੜੀ ਲਾ ਕੇ ਖੜੇ ਲੱਗਦਾ ਹੋਰ ਸੁਣਾਓ
ਉਹ ਠੀਕ ਆ ਜੀ ਗਰਮੀ ਹੈਗੀ ਆ ਬੁਰਾ ਹਾਲ ਜੀ
ਹਾਂਜੀ। ਤੁਹਾਡੇ ਮੌਸਮ ਕਿਹੋ ਜਾ ਵਾ
ਮੀਂਹ ਮੂੰ ਪਿਆ ਕਿ ਨਹੀਂ
ਹਾਂਜੀ ਕੰਮ ਕੀਤਾ ਜੇ - ਕੰਮ ਕੀ ਕਰਦੇ ਜੇ ਆਪਣਾ
ਆਵਾਜ਼ ਨੀ ਆਂਦੀ ਸਾਫ਼, ਆਵਾਜ਼ ਬਹੁਤ ਘੱਟ ਆਂਦੀ ਤੁਹਾਡੀ
ਇਹ ਸਾਡੇ ਆਲੇ ਚਲ ਬਹੁਤ ਮਾੜੇ ਜੀ
ਹਾਂਜੀ ਕਾਲ ਨਾ ਕੱਟਿਓ, ਆਵਾਜ਼ ਬੜੀ ਘੱਟ ਆਂਦੀ ਪਈ ਏ ਹਾਂਜੀ ਤਿੰਨ ਮਿੰਟ ਹੋ ਗਏ ਨ ਹਾਂਜੀ ਭੈਣਜੀ ਮੈਂ ਕਿਹਾ ਬਾਹਰ ਬਾਰਿਸ਼ ਆਂਦੀ ਕਿ ਨਹੀਂ ਤੁਹਾਡੇ
ਬਾਰਿਸ਼ ਤਾਂਈ ਆਈ ਸੀ, ਹੁਣ ਦੁਬਾਰਾ ਆ ਰਹੀ ਜੀ
ਅੱਛਾ ਸਾਡੇ ਵੀ ਹਨੇਰੀ ਆਉਂਦੀ ਐ, ਤੂਫ਼ਾਨ ਆਉਂਦਾ ਐ
ਹਨੇਰੀ ਤੇ ਪਹਿਲਾ ਨਈ ਆਈ ਜੀ, ਕਲਾਂ ਮੀਂਹ ਹੀ ਆਯਾ ਐ ਸਾਡੇ
ਹਾਂਜੀ ਹੋਰ ਸੁਣਾਓ
ਫਿਰ ਹਨੇਰੀਆਂ ਨਾਲ, ਇੱਕ ਦੋ ਵਾਰ ਤਾਂ ਮੌਸਮ ਠੰਡਾ ਹੁੰਦਾ ਜੀ
ਹਾਂਜੀ ਹਾਂਜੀ
ਤੇ ਫ਼ੇਰ ਜ਼ਿਆਦਾ ਗਰਮੀ ਹੋ ਜਾਂਦੀ ਉਸ ਤੋਂ ਬਾਦ
ਹਾਂਜੀ ਹਾਂਜੀ ਬਹੁਤ ਜ਼ਿਆਦਾ ਗਰਮੀ ਆ ਜੀ
ਹਾਂਜੀ
ਆਪਣਾ ਕੰਮ ਕੀ ਕਾਰ ਕੀ ਕਰਦੇ ਉਹ
ਆਪਣਾ ਕੰਮ ਕੁਝ ਨਹੀਂ ਜੀ, ਬਸ ਖੇਤੀ ਹੀ ਹੈਗਾ ਖੇਤੀ ਕਰਦੀ ਏ
ਅੱਛਾ
ਹਾਂਜੀ ਵੀਹ ਕਿੱਲੇ ਹੈਗੀ ਆ ਆਪਣੇ ਆਵਦੇ
ਅੱਛਾ
ਪੰਦਰਾਂ ਕੁ ਕਿੱਲੋ ਝੋਨੇ ਲੈ ਪੰਜ ਕਿੱਲੇ ਜੀ ਨਰਮਾ ਬੀਜਿਆ ਏ
ਅੱਛਾ ਅੱਛਾ ਸਬਜ਼ੀ ਸੁਬਜੀ ਨੀ ਕੋਈ ਬੀਜਦੇ
ਸਬਜ਼ੀ ਤਾਂ ਵੈਸੇ ਹੀ ਕੋਈ ਵੱਟਾਂ ਤੇ ਲਾ ਲਈ ਦੀ ਏ
ਅੱਛਾ ਅੱਛਾ ਆਪਣੇ ਜੋਗੀ
ਹਾਂਜੀ
ਮੈਂ ਕਿਹਾ ਆਪਣੇ ਜੋਗੀ ਸਬਜ਼ੀ ਬੀਜ ਲੈਂਦੇ ਹੋਣੇ ਆ
ਹਾਂਜੀ ਹੁਣ ਜਿਵੇਂ ਤੁਹਾਨੂੰ ਪਤਾ ਈ ਏ ਭਿੰਡੀ ਹੋ ਗਈ ਗੁਆਰਾ ਹੋ ਗਿਆ, ਉਹ ਲਗਾ ਰੱਖਿਆਂ ਹੈ ਵਧੀਆਂ ਹੋਈ ਜਾਂਦੀ ਹੈ
ਗਰਮੀ ਬੜੀ, ਬਾਹਰ ਹਾਂਜੀ-ਹਾਂਜੀ। ਬੱਤੀ-ਬੁੱਤੀ ਦਾ ਕੀ ਆ ਮਾਹੌਲ, ਬੱਤੀ ਠੀਕ ਆਂਦੀ ਤੁਹਾਡੇ,
ਹਾਂਜੀ।
ਅੱਛਾ ਲਾਈਟ ਪੂਰੀ ਐ।
ਲਾਈਟ ਤਾਂ ਨਾ ਜੀ ਸਵੇਰੇ ਜਿਵੇਂ ਦਿਨ ਚ ਕੱਟਦੇ ਹੁੰਦੇ ਆ ਥੋੜੀ- ਥੋੜ੍ਹੀ,
ਅੱਛਾ।
ਹਾਂਜੀ, ਕਈ ਦੇਰ ਲਾ ਦਈਂ ਦਾ ਐ ਕੱਟੋ ਜਦੋਂ ਝੋਨੇ ਵਾਲੇ ਦੇਦੀ ਆ ਲਾਈਟ,
ਅੱਛਾ-ਅੱਛਾ।
ਹਾਂਜੀ, ਉਦੋਂ ਲਾਈਦਾ ਹੀ ਘੱਟ ਐ ਤੇ ਬਾਕੀ ਵੈਸੇ ਮੌਸਮ ਖ਼ਰਾਬ ਹੋਏ ਉਦੋਂ ਤੁਹਾਨੂੰ ਪਤਾ ਐ ਕੱਟ ਈ ਦਿੰਦੇ ਐ ਜੀ ਕੱਟ ਲਾ ਦਿੰਦੇ ਐ।
ਨਹੀਂ ਉਸ ਤਰ੍ਹਾਂ ਮਤਲਬ ਕਿ ਕਰਾਂ ਨੂੰ ਲਾਈਟ ਪੂਰੀ ਆਂਦੀ ਐ।
ਹਾਂਜੀ, ਛੇ ਸੌ ਯੂਨਿਟ ਮਾਫ਼ ਕੀਤੀ ਹੋਈ ਈ ਸਰਕਾਰ ਨੇ।
ਅੱਛਾ।
ਹਾਂਜੀ, ਹੋਰ ਤੁਹਾਡੇ ਜੀ ਕਰ ਪਰਿਵਾਰ ਸਭ ਠੀਕ ਏ ਜੀ।
ਉੱਥੇ ਜਾਗੇ।
ਹੋਰ ਵੀਰ ਜੀ ਕੰਮ-ਕਾਰ ਕੀ ਆ ਜੀ ਤੁਹਾਡਾ?
ਹਾਂਜੀ-ਹਾਂਜੀ।
ਕੰਮ ਕਾਰ ਕੀ ਏ ਜੀ।
ਬਸ ਵਧੀਆ-ਵਧੀਆ, ਤੁਹੀ
ਕੰਮ-ਕਾਰ ਕੀ ਕਰਦੇ ਓ ਜੀ?
ਹਾਂ, ਹਾਂਜੀ-ਹਾਂਜੀ।
ਆਵਾਜ਼ ਆ ਰਈ ਐ ਤੁਹਾਨੂੰ?
ਹਾਂਜੀ-ਹਾਂਜੀ। ਤੁਹਾਡੀ ਆਵਾਜ਼ ਬੋ, ਕੰਮ-ਕਾਰ ਆਪਣਾ ਫੋਟੋਗ੍ਰਾਫਰੀ ਦਾ ਕੰਮ ਐ ਜੀ।
ਅੱਛਾ, ਹੋਰ ਕੰਮ-ਕਾਰ ਵਧੀਆ ਚੱਲਦਾ ਜੀ
ਕੰਮ-ਕਾਰ ਹੋਰ ਵਧੀਆ-ਵਧੀਆ, ਹੁਣ ਆਵਾਜ਼ ਤੁਹਾਡੀ ਪੂਰੀ ਆਈ ਪ੍ਰੋਪਰ। ਕੰਮ-ਕਾਰ ਵਧੀਆ ਚੱਲਦ ਅੱਛਾ ਅੱਜ-ਕੱਲ੍ਹ ਥੋੜ੍ਹਾ ਜਿਹਾ ਕੰਮ ਹੁੰਦਾ ਘੱਟ ਸੀਜ਼ਨ ਹੁਣ ਬਸ ਸ਼ੁਰੂ ਹੋਏ ਨਾ ਅਕਤੂਬਰ ਚ ਵਿਆਹ ਸ਼ੁਰੂ ਹੋਏ ਨੇ ਨੇ ਫੇਰ ਵਿਆਹਾਂ ਚ ਲ ਲੱਗੇ ਰਹਿਣਾ ਵਾ।
ਅਸੀਂ ਨਾਲੇ ਕੰਮ ਕਰਦਾ ਨਾਲੇ ਖਾਇਦਾ।
ਹਾਂਜੀ, ਹਾਂਜੀ, ਹਾਂਜੀ। ਨਾਲੇ ਪੈਹੇ ਖਾ ਪੈਹੇ ਲੇ ਆਂਦੇ ਨਾਲੇ ਰੋਟੀਆਂ ਖਾ ਆਏ।
ਹਾਂਜੀ।
ਇਦਾਂ ਈ ਚੱਲੀ ਜਾਂਦਾ ਵਾਂ।
ਹਾਂਜੀ ਵਧੀਆ ਜੀ ਬਾਕੀ ਤੁਹਾਨੂੰ ਪਤਾ ਈ ਐ ਪਰਮਾ ਬਾਕੀ ਪ੍ਰਮਾਤਮਾਂ ਸੁੱਖ ਰੱਖੇ ਜੀ।
ਨਾ ਹਾਂਜੀ-ਹਾਂਜੀ ਪਰਮਾਤਮਾ ਸੁੱਖ ਰੱਖੇ ਬਸ, ਅੱਜ-ਕੱਲ੍ਹ ਤਾਂ ਲੋਕਾਂ ਨੂੰ ਸ਼ਿਕਾਇਤ ਸ਼ਿਕਾਇਤਾਂ ਬੜੀਆਂ ਆਉਣ ਲੱਗ ਪਿਆ। ਕੋਈ ਗੋਡੇ ਪੀੜ ਹੋਣ ਲੱਗ ਪਏ ਆ, ਲੱਕ ਦਰਦ ਕਰਨ ਲੱਗ ਪਏ ਨੇ।
ਹਾਂਜੀ, ਹੋਰ ਤਾਂ ਬਾਕੀ ਤਾਂ ਜੀ ਵੈਸੇ ਕੰਮ ਘੱਟ-ਵੱਧ ਘੱਟ-ਵੱਧ, ਘੱਟਾ-ਵੱਧਾ ਹੁੰਦਾ ਈ ਰਹਿੰਦਾ ਐ। ਹਾਂਜੀ, ਕਦੇ ਘੱਟਾ ਲੱਗ ਜਾਂਦਾ ਕਦੇ ਵਾਦਾ ਲੱਗ ਜਾਂਦਾ ਜੀ।
ਹੋਰ।
ਹੋਰ ਜੀ ਬਸ ਠੀਕ ਐ, ਝੋਨਾ ਲਾ ਰੱਖਿਆ ਝੋਨੇ ਨੂੰ ਤੁਹਾਨੂੰ ਪਤਾ ਮੀਂ ਐ ਹਾਂਜੀ।
ਕਿੰਨੇ ਬੱਚੇ ਆਪਣੇ?
ਬਾਈ ਜੀ ਦੋ ਹੈਗੇ ਐ।
ਅੱਛਾ ਜੀ।
ਹਾਂਜੀ।
ਵਧੀਆ-ਵਧੀਆਂ ਦੋ ਬੱਚੇ
ਹਾਂਜੀ ਹੁਣ ਤੁਹਾਨੂੰ ਪਤਾ ਸਵੇਰੇ ਜਾਈ ਦਾ ਖੇਤ ਚ ਦੁਪਹਿਰ ਨੂੰ ਆ ਜਾਏਦਾ ਆਰਾਮ ਕਰਨ ਸਵੇਰੇ ਠੰਡੇ-ਠੰਡੇ ਕੰਮ ਕਰ ਲਈਦਾ ਸ਼ਾਮ ਨੂੰ ਕਰ ਲਈਦਾ ਜੀ।
ਸਾਡੇ, ਪ੍ਰਦੂਸ਼ਣ ਤਾਂ ਵੈਸੇ ਤੁਹਾਡੇ ਏਰੀਏ 'ਚ ਘੱਟ ਈ ਹੁੰਦਾ ਹੋਣਾ?
ਪ੍ਰਦੂਸ਼ਣ ਦਾ ਹੀ ਵੈਸੇ ਫੈਕਟਰੀਆਂ ਤਾਂ ਹੈਗੀਆ ਨੀ ਨਾਲ਼ੇ।
ਕਈ ਜਗ੍ਹਾ ਤੇ ਬਹੁਤ ਘਾਟਾ ਸਾਡੇ ਸਾਡੇ ਏਰੀਏ 'ਚ ਵੀ ਬਹੁਤ ਘੱਟ ਆ, ਸ਼ਹਿਰਾਂ ਚ ਜ਼ਿਆਦਾ ਹੁੰਦਾ ਵਾ।
ਹੁਣ ਜਿਵੇਂ ਸਾਡੇ ਨਾਲ਼ ਸ਼ਹਿਰ ਲੱਗਦਾ ਐ
ਅੱਛਾ
ਉੱਥੇ ਲੈੰਦਾ ਨਾ ਦਾ ਜੀ ਉਹ ਉੱਥੇ ਫੈਕਟਰੀਆਂ ਹੈਗੀਆਂ, ਉੱਥੇ ਗੰਦਾ ਪਾਣੀ ਮੈਂ ਪੁੱਛਾਂ ਜੀ, ਖੜਨ ਨੂੰ ਜੀਅ ਨੀ ਕਰਦਾ ਜੀ ਬੰਦੇ ਦਾ‌।
ਅੱਛਾ-ਅੱਛਾ, ਨਹੀ ਸਾਡਾ ਸ਼ਹਿਰ ਥੋੜ੍ਹਾ ਸਾਫ-ਸੁਥਰਾ ਵਾ।
ਹਾਂਜੀ, ਤੇ ਬਾਕੀ ਥੋਨੂੰ ਪਤਾ ਈ ਅੱਜ ਕੱਲ੍ਹ ਨਾ ਅਹ
ਤੇ ਅ, ਪ੍ਰਦੂਸ਼ਣ ਘੱਟ ਆ। ਉਸ ਤਰ੍ਹਾਂ ਸ਼ਹਿਰ 'ਚ ਤਾਂ ਇਸ ਵੇਲੇ ਬਹੁਤ ਪ੍ਰਦੂਸ਼ਣ ਆ ਆਟੋ ਆਟੋਆਂ ਦਾ, ਬੱਸਾਂ ਦਾ
ਹਾਂਜੀ ਵੈਸੇ ਹੁਣ ਨਾ ਉਹ ਜਿਹੜਾ ਤੁਹਾਨੂੰ ਪਤਾ ਈ ਅੱਜ ਕੱਲ੍ਹ ਪ੍ਰਦੂਸ਼ਣ ਚੈੱਕ ਹੁੰਦੇ ਆ, ਤੇ ਜਿਹਦਾ ਸਹੀ ਨਾ ਹੋਵੇ ਨਾ ਉਹਦਾ ਨਾਲ਼ ਦੀ ਨਾਲ਼ ਚਲਾਨ ਕੱਟ ਦਿੱਤਾ ਜਾਂਦਾ ਜੀ।
ਹਾਂਜੀ ਹਾਂਜੀ ਹਾਂਜੀ। ਅੱਜਕੱਲ੍ਹ ਸਖ਼ਤੀ ਬੜੀ ਹੋਈ ਆ ਕਾਗਜ਼ ਪੂਰੇ ਹੋਣੇ ਚਾਹੀਦੇ ਆ।
ਹਾਂਜੀ ਸਹੀ ਐ ਜੀ ਟਰੈਫਿਕ ਪੁਲਿਸ ਆਲਾ ਧਿਆਨ ਦਿੰਦੇ ਐ।
ਹਾਂਜੀ। ਹਾਂਜੀ-ਹਾਂਜੀ। ਉਹ, ਸ਼ਹਿਰਾਂ ਸ਼ਹਿਰਾਂ ਥੋੜ੍ਹੀ ਸਖ਼ਤੀ ਹੈ ਪਿੰਡਾਂ ਏਰੀਏ 'ਚ ਨੀ ਕੋਈ ਪੁੱਛਦਾ। ਸ਼ਹਿਰਾਂ ਚ ਤਾਂ ਬਹੁਤ ਸਖ਼ਤੀ ਏ।
ਹਾਂਜੀ, ਹੁਣ ਤੁਹਾਨੂੰ ਪਤਾ ਜੀ, ਹਾਂਜੀ ਹੁਣ ਤੁਹਾਨੂੰ ਪਤਾ ਧੁੰਦ- ਆ ਜਾਣੀ ਹੋਇਆ ਕਰਨੀ ਆ ਇੱਧਰੋਂ ਪ੍ਰਦੂਸ਼ਣ ਦਾ ਧੂੰਆਂ ਹੋਣਾ ਪਤਾ ਲੱਗਦਾ ਨੀ ਕੁੱਝ।
ਹਾਂ-ਹਾਂ ਪ੍ਰਦੂਸ਼ਣ ਦਾ ਤੇ ਧੂੰਆਂ ਕਾਫ਼ੀ ਹੋ ਜਾਂਦਾ। ਉਸ ਤਰ੍ਹਾਂ ਵੀ ਧੁੰਦਾਂ ਪੈ ਜਾਣ ਤਾਂ ਫ਼ੇਰ ਜ਼ਿਆਦਾ ਈ ਹੋ ਜਾਂਦਾ ਵਾ।
ਹਾਂਜੀ, ਹੁਣ ਤੁਹਾਨੂੰ ਪਤਾ ਧੁੰਦ ਆ ਜਾਣੀ ਹੈ ਸਵੇਰੇ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਕੁੱਝ ਵੇਖਣਾ ਨੀ ਅੱਗੇ ਲੋਕੀਂ ਕਰਨੀ ਆਰਾਮ ਨਾ।
ਹਾਂ, ਤਾਡੇ ਇੱਧਰ ਬਚਾਅ ਆ ਚੋਰੀ ਚਾਰੀ ਦਾ ਕੁਛ ਜ਼ਿਆਦਾ ਵਾ?
ਨਹੀਂ ਸਾਡੇ ਤਾਂ ਤੁਹਾਨੂੰ ਪਤਾ ਹੈ ਨਾ ਇੱਧਰ ਪਿੰਡ ਹੈ ਜਿਹੜਾ ਨੇੜੇ ਲੱਗਦਾ ਉੱਥੇ ਬਹੁਤ ਜ਼ਿਆਦਾ ਹੁੰਦੀਆਂ, ਉਹ ਮੁੰਡੇ ਅਮਲੀ ਹੈਗੇ ਆ। ਤੇ ਫੇ਼ਰ ਉਹ ਤੁਹਾਨੂੰ ਪਤਾ ਜੀ ਤੋੜ ਲੱਗਦੀ ਹੈ ਉਹ ਹਾਂਜੀ ਫ਼ੇਰ ਉਹਨਾਂ ਨੂੰ ਪਤਾ ਤੋੜ ਲੱਗਦੀ ਏ ਉਹ ਫ਼ੇਰ ਚੋਰੀਆਂ ਕਰਦੇ ਐ ਕੋਈ ਡਾਕੂ, ਹਾਂਜੀ।
ਹਾਂਜੀ, ਹਾਂਜੀ ਡਾਕੇ ਮਾਰਦੇ ਕਿਸੇ ਨਾਲ਼ ਤੋਈ ਕਰ ਲਈ
ਚਿੱਟਾ-ਚੁੱਟਾ ਜ਼ਿਆਦਾ ਚੱਲਦਾ ਜੀ ਇੱਧਰ, ਸਾਡੇ ਇੱਧਰ ਤੇ ਬਚਾਅ ਈ ਆ ਥੋੜ੍ਹਾ ਪਿੰਡਾਂ-ਪੁੰਡਾ 'ਚ ਜ਼ਿਆਦਾ ਹੈਗਾ ਬੋਰਡਰ ਏਰੀਏ ਲਾਗੇ।
ਅੱਛਾ ਜੀ। ਹੋਰ ਜੀ।
ਹੋਰ, ਸੁਣਾਓ ਤੁਸੀਂ, ਏਰੀਏ ਵਧੀਆਂ? ਦਰਿਆ-ਦਰੂ ਵਾਧੂ ਪੈਂਦੇ ਹੋਣੇ ਐ?
ਜੀ, ਨਹਿਰਾਂ ਲੱਗਦੀਆਂ ਨਾਲ ਹੁਣ ਤੁਹਾਨੂੰ ਪਤਾ ਪਾਣੀ ਫੁੱਲ ਹੋਇਆ ਪਿਆ।
ਹਾਂ
ਜਦੋਂ ਗਰਮੀ ਲੱਗਦੀ ਐ। ਉਦੋਂ ਉਹ ਨਹਿਰ ਚ ਮਾਰੀ ਡੁਬਕੀ ਨਾਅ ਲਈਦਾ ਜੀ ਓ
ਆਹੋ, ਇਹ ਤੇ ਵਧੀਆ ਹੁੰਦਾ ਲਾਗੇ ਲਾਗੇ ਨਹਿਰਾਂ ਨੂੰਰਾ ਹੋਣ ਤੇ ਨਹਿਰਾਂ ਦਾ ਫਾਇਦਾ ਵਾ।
ਹਾਂਜੀ, ਹੁਣ ਏਨਾ ਸਾਡੇ ਨਾਲ ਰਾਤ
ਨਹਿਰਾਂ ਦੇ ਪਤਾ ਇਨੂੰ, ਸ਼ਹਿਰਾਂ ਵਾਲਿਆਂ ਨੂੰ ਵਿਚਾਰਿਆਂ ਨੂੰ ਪੈਸੇ ਦੇ ਕੇ ਸੂਵਿਮਿੰਗ ਪੂਲ ਚ ਨਾਂਣਾ ਪੈਂਦਾ ਵਾ।
ਉਹ ਵੀ ਤੁਹਾਨੂੰ ਪਤਾ ਜੇ ਖੜਾ ਪਾਣੀ ਹੁੰਦਾ ਐ ਗੰਦਾ
ਹਹ, ਨਹਿਰ ਵਾਲਾ ਪਾਣੀ ਵਧੀਆ ਸਾਫ-ਸੁਥਰਾ
ਹਾਂਜੀ ਚੱਲਦਾ ਪਾਣੀ ਹੁੰਦਾ ਐ, ਠੰਡਾ ਪਾਣੀ ਹੁੰਦਾ ਐ।
ਵਗਦਾ ਪਾਣੀ ਵੈਸੇ ਸਾਫ਼ ਈ ਰਹਿੰਦਾ ਵਾ।
ਹਾਂਜੀ, ਵਗਦਾ ਪਾਣੀ ਹਮੇਸ਼ਾ ਸਾਫ਼ ਰਹਿੰਦਾ, ਜਿਵੇਂ ਖੜਾ ਪਾਣੀ ਹੈਗਾ ਨਾ ਸਵਿਮਿੰਗ ਪੂਲਾ ਆਲਾ ਉੱਥੇ ਜੀ ਕੋਈ ਚ ਪਿਸ਼ਾਬ ਕਰ ਦਿੰਦਾ ਜੀ ਕੋਈ ਕੁੱਝ ਐ ਕੋਈ ਕੁੱਝ ਐ। ਉਹਨੂੰ ਪਤਾ ਖ਼ਰਾਬ ਕਰਦਾ ਫੇਰ ਉਹ
ਸਹੀ ਗੱਲ ਐਗੀ ਏ।
ਹਾਂਜੀ ਨਹਿਰਾਂ ਚ ਤਾਨੂੰ ਪਤਾ ਚੱਲਦਾ ਪਾਣੀ ਹੁੰਦਾ ਐ, ਹਾਂਜੀ।
ਹੂੰ
ਹੋਰ ਜੀ ਬੱਚੇ ਠੀਕ ਐ ਤੁਹਾਡੇ?
ਆ
ਕਿੰਨੇ ਬੱਚੇ ਐਗੇ ਜੀ?
ਬਰਸਾਤਾਂ ਸ਼ੁਰੂ ਏ, ਸਾਡੇ ਇੱਧਰ ਬਰਸਾਤ ਬੜੀ ਘੱਟ ਹੋ ਰਹੀ ਏ।
ਸਾਡੇ ਵੱਲ ਤਾਂ ਨਾ ਹੁਣ ਦੋ ਕੁ ਦਿਨ ਹੋ ਗਏ ਠੀਕ ਹੋ ਗਈ। ਬਾਕੀ ਤੁਹਾਨੂੰ ਪਤਾ ਸਾਵਣ ਝੋੜੀ ਏ ਅੱਗੇ।
ਨਾ ਸੋਉਣ ਦਾ ਮਹੀਨਾ ਸ਼ੁਰੂ ਹੋ ਗਿਆ ਵਾ ਬਾਰਿਸ਼ ਇੰਨੀ ਹੁੰਦੀ ਨੀ ਪਈ। ਜਿੰਨੀ ਹੋੜੀ ਚਾਈਦੀ ਏ।
ਐਤਕੀ ਤਾਂ ਨਈ ਹੋਈ ਜੀ।
ਹਾਂ, ਮੈਂ ਕਿਹਾ ਹੋਣੀ ਚਾਈਦੀ। ਜਦੋਂ ਬਾਰਿਸ਼, ਹੋ ਜਾਵੇ ਤੇ ਮੌਸਮ ਠੰਡਾ ਆ ਜਾਂਦਾ ਵਾ ਤੇ ਨਾ ਹੋਵੇ ਤੇ ਗਰਮੀ ਅੱਤ ਦੀ ਪਈ ਜਾਂਦੀ ਐ।
ਹਾਜ, ਹੋਰ ਠੀਕ ਐ ਜੀ, ਸਸ ਰੀ ਕਾਲ ਜੀ।
ਕੰਮ-ਕਾਰ ਏਦਾਂ ਈ ਐ, ਗਰਮੀ ਦੇ ਵਿੱਚ ਫਿਰ ਬਾਹਰ-ਅੰਦਰ ਜਾਣਾ ਬੜਾ ਔਖਾ ਹੋ ਜਾਂਦਾ‌।